ਹੈਲੋ ਹੈਲੋ, ਹਾਂਜੀ, ਕਿੱਦਾਂ?
ਹੈਲੋ ਹੈਲੋ ਹਾਂਜੀ
ਕਿਦਾ,
ਵਧੀਆ ਜੀ, ਤੁਸੀਂ ਸੁਣਾਓ?
ਮੈਂ ਵੀ ਵਧੀਆ,
ਅੱਛਾ ਜੀ,
ਹੋਰ, ਘਰ ਕਿੱਦਾਂ ਸਭ?
ਸਭ ਵਧੀਆ ਜੀ, ਤੁਸੀਂ ਸੁਣਾਓ?
ਹੂੰ, ਬਸ ਵਧੀਆ, ਹੋਰ ਕਿੱਥੋਂ ਤੁਸੀਂ?
ਮੈਂ ਪੰਜਾਬ ਤੋਂ,
ਪੰਜਾਬ ਦਾ ਬਹੁਤ ਵੱਡਾ ਪੰਜਾਬ ਚ ਕਿ
ਪੰਜਾਬ ਤੋਂ ਬਸ ਪੰਜਾਬ ਤੋਂ,
ਹ
ਹਾਂਜੀ,
ਤੁਹਾਡੀ,
ਏਜ ਇਹ ਦਿਲ ਜਵਾਨ ਹੋਣਾ ਚਾਹੀਦਾ ਏਜ ਦਾ ਕੀ ਐ।
ਹਾਏ-ਹਾਏ ਦਿਲ ਤਾਂ ਸਾਰੀ ਉਮਰ ਜਵਾਨ ਰਹਿਣ,
ਹਾਂਜੀ ਬਿਲਕੁਲ ਜੀ,
ਹਾਂਜੀ ਦੱਸੋ, ਤਾਂ ਸਹੀ ਫੇਰ ਵੀ ਆਈਡੀਆ ਤਾਂ।
ਹੂੰ,
ਏਜ ਦਾ ਕੀ ਹੈ, ਏਜ ਕੀ ਕਰਨੀ ਤੁਸੀ
ਮਤਲਬ ਰਾਊਂਡ ਅੱਗੇ ਪਿੱਛੇ ਦੀ ਦੱਸ ਦੋ ਥੋੜਾ ਆਈਡੀਆ ਹੋ
ਓ ਏਜ ਥਰਟੀ,
ਥਰਟੀ,
ਹਾਂਜੀ,
ਓ ਮੈਰਿਡ ਅਨਮੈਰਿਡ?
ਐਮ ਮੈਰਿਡ, ਦੋ ਬੇਬੀ ਗਰਲਸ ਨੇ।
ਹਾਂਜੀ।
ਬੇਬੀ ਗਰਲਸ ਨੇ।
ਮੈਰੀਡ ਹੋ?
ਹ ਯੇਸ-ਯੇਸ ਐਮ ਮੈਰਿਡ।
ਔਖੇ।
ਹਾਂਜੀ।
ਹੋਰ? ਖਾਣਾ ਖੂਣਾ ਬਣਾ ਲੇਆ?
ਹਾਂਜੀ, ਖਾਣਾ ਜੀ, ਅਸੀਂ ਬਣਾ ਲਿਆ ਸੀ। ਹੋਰ ਤੁਸੀਂ, ਕੀ ਕਰਦੇ?
ਕੀ ਕਰਨਾ? ਸੇਲੀ ਛੱਡ ਗਈ ਏ। ਏਦਾ ਭਰਾ ਦਾ ਫੋਨ ਏ ਮਤਲਬ ਮੈਂ ਨੀ ਯੂਜ ਕਰਦਾ ਏਹ।
ਓਕੇ।
ਹੂੰ, ਮੈਂ ਤਾਂ ਅੱਜ ਪਹਿਲੀ ਵਾਰ ਗੱਲ ਕਰਦਾ।
ਓਕੇ ਨਾਇਸ, ਅੱਛਾ ਜੀ, ਮੈਂ ਸੋਚਿਆ ਕਿ ਕਿਸੀ ਲੜਕੀ ਦਾ ਨੰਬਰ, ਨਾਮ ਐਕਚਲੀ ਸ਼ੋ ਹੋ ਰਿਹਾ ਸੀ। ਤੇ ਮੈਨੂੰ ਲਗਾ, ਸ਼ ਸ਼ੇਦ ਕਿਸੀ ਲੜਕੀ ਦਾ ਏ, ਮੈਂ ਤੋ ਏਸੇਪਟ ਕਰ ਲਿਆ, ਨੀ ਤੇ ਮੈਂ ਕੋਲ ਕਟ ਤੇ ਰਹੇ ਨੂੰ ਕਿਆ ਸੀ। ਇਫ ਯੂ ਡੋਂਟ ਮਾਈੰਡ, ਕੇਨ ਆਈ ਕਟ ਦਾ ਕੋਲ? ਐਮ ਨੌਟ ਫੀਲਿੰਗ ਕੰਫਰਟੇਬਲ।
ਐਜ਼ ਯੋਰ ਵਿਸ਼।
ਥੈਂਕ ਯੂ।